ਸਤਿ ਸ਼ੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਵੀਰ ਜੀ ਠੀਕ ਹੋ ਤੁਸੀਂ? ਹਾਂਜੀ ਹਾਂਜੀ ਵਧੀਆ ਵਧੀਆ, ਹੋਰ ਤੁਸੀਂ ਸੁਣਾਔ ਸਭ ਘਰੇ ਠੀਕ ਨੇ।
ਹਾਂਜੀ ਸਭ ਵਧੀਆ ਜੀ, ਇੱਕ ਤੁਹਾਡੀ ਸਲਾਹ ਲੈਣ ਵਸਤੇ ਭੈਣੇ ਫੋਨ ਕੀਤਾ ਸੀਗਾ।
ਜੀ ਜੀ ਦੱਸੋ?
ਮੇਰੇ ਘਰ ਹੈਗਾ ਜੀ ਵਿਆਹ, ਹੁਣੇ ਅਗਲੇ ਹਫ਼ਤੇ ਜੀ।
ਹਾਂਜੀ ਹਾਂਜੀ।
ਤੇ ਵਿਆਹ ਤੇ ਜੀ, ਮੈਂ ਕਰਨੀ ਆ ਸ਼ੋਪਿੰਗ ਮਤਲਬ ਪੂਰੀ ਫੈਮਲੀ ਲਈ ਕਰਨੀ ਹੈ ਜੀ।
ਜੀ ਜੀ ਜੀ ਜੀ।
ਮੈਨੂੰ ਆ ਨਈ, ਸਮਝ ਆ ਰਿਹਾ ਵੀ ਆਪਾਂ ਔਨਲਾਈਨ ਸ਼ੋਪਿੰਗ ਕਰੀਏ, ਕਿ ਔਫਲਾਈਨ ਸ਼ੋਪਿੰਗ ਕਰੀਏ ਜੀ, ਜੇ ਔਨਲਾਈਨ ਕਰਨੀ ਆ ਉਹਦੇ ਚ ਇਹ ਚੁਇਸਿਸ ਘੱਟ ਹੋ ਜਾਂਦੀ ਹੈ ਜੀ ਮਤਲਬ ਕਿ ਤੇ
ਰੇਟ ਵੀ ਹਾਂ ਰੇਟ ਐਮ ਆਰ ਪੀ ਵੀ ਸੇਮ ਹੀ ਹੈ, ਹਾਂਜੀ ਬਟ ਦੇਖੋ ਮੈਂ ਤੁਹਾਨੂੰ, ਇੱਕ ਹੀ ਸੁਜੈਸ਼ਨ ਦਿਆਂਗੀ ਕਿ ਜਿੱਦਾਂ, ਅਸੀਂ ਹੁਣ ਦੇਖੋ ਔਨਲਾਈਨ ਸ਼ੋਪਿੰਗ ਕਰਦੇ ਹਾਂ ਹਨਾ ਔਨਲਾਈਨ ਸ਼ੋਪਿੰਗ ਲਈ, ਸਾਨੂੰ ਇੱਕ ਚੋਆਇਸ ਬਹੁਤ ਘੱਟ ਹੁੰਦੀ, ਤੇ ਦੂਜਾ ਨਾ ਐਮ ਆਰ ਪੀ ਮਤਲਬ, ਫਿਕਸ ਹੁੰਦਾ ਹਨਾ। ਫਿਕਸ, ਹੁੰਦਾ ਹੈ ਤੇ ਚੋਇਸਿਸ ਇੱਕ ਜਾਂ ਦੋ ਜਾਂ ਤਿੰਨ ਹੋਣਗੀਆਂ ਤੇ ਉਹਦੇ ਵਿੱਚ ਹੁਣ ਉਹ ਉਸ ਹਿਸਾਬ ਨਾਲ ਅਸੀਂ ਵੇਟ ਵੀ ਕਰਾਂਗੇ ਕਿ, ਹਫ਼ਤੇ ਬਾਅਦ ਆਏਗਾ ਆਏਗਾ ਤੇ ਸਾਨੂੰ ਪਸੰਦ ਵੀ ਆਏਗਾ ਕੁਆਲਿਟੀ ਕੈਸੀ ਹੋਏਗੀ ਹਨਾ ਕੁਆਲਿਟੀ ਵਗੈਰਾ ਕ ਹੋਏਗੀ ਆਏਗਾ ਹਫ਼ਤੇ ਬਾਅਦ ਤੁਹਾਡਾ ਅੱਧਾ ਟਾਈਮ ਤੇ ਉਹਦੇ ਵਿੱਚ ਨਿਕਲ ਜਾਏਗਾ ਕਿ ਤੁਸੀਂ ਮਤਲਬ ਵੇਟ ਕਰੋਗੇ ਕਿ, ਸਾਡਾ ਸਮਾਨ ਆ ਰਿਹਾ ਹਨਾ ਸਾਡਾ ਸਮਾਨ ਆ ਰਿਹਾ ਤੇ ਹਫ਼ਤੇ ਤੱਕ ਤੁਸੀਂ ਵੇਟ ਕਰੋਗੇ ਤੁਸੀਂ ਤੁਹਾਨੂੰ ਹੁਣ ਦੇਖੋ ਪੋਸਟ ਕਰੋ ਤੁਹਾਡਾ ਔਨਲਾਈਨ ਆ ਗਿਆ ਸ਼ਿਫਟ ਹੋ ਗਿਆ ਤੁਹਾਡੇ ਕੋਲ ਡਿਲੀਵਰ ਹੋ ਗਿਆ। ਡਿਲੀਵਰ ਹੋਣ ਤੋਂ ਬਾਅਦ ਹੁਣ ਤੁਸੀਂ ਦੇਖੋ ਤੁਹਾਡੇ ਕੋਲ ਨਾ ਕੁਆਲਿਟੀ ਅ ਅੱਛੀ ਨਹੀਂ ਆਈ ਹਨਾ ਕੁਆਲਿਟੀ ਇੱਕ ਤੁਹਾਡੇ ਕੋਲ ਅੱਛੀ ਨਹੀਂ ਆਏਗੀ ਕਿ ਦੂਜਾ ਨੰਬਰ ਤੁਹਾਡੇ ਪੈਸੇ ਵੀ ਇੱਕ ਕਿਸਮ ਦੇ ਵੇਸਟ ਹੀ ਹੋ ਗਏ ਹਨ ਹਨਾ ਹੁਣ ਕਿਸੇ ਨੂੰ, ਹਾਂ ਕਿਸੇ ਨੂੰ ਕੋਈ ਫੈਬਰਿਕ ਪਸੰਦ ਆਉਂਦਾ ਹੈ ਨਹੀਂ ਆਉਂਦਾ ਹਨਾ ਕਲਰ ਜੋ ਤੁਸੀਂ ਮੰਗਵਾਉਂਦੇ ਹੋ ਉਹੀ ਸੇਮ ਕਲਰ ਆਉਂਦਾ ਹੈ ਜਾਂ ਨਹੀਂ ਆਉਂਦਾ ਇਹ ਤੇ ਸਾਨੂੰ ਪਤਾ ਨੀ ਹੋਏਗਾ ਜਦ ਤੱਕ ਸਾਡੇ ਕੋਲੋਂ ਪੁੱਜੇਗਾ ਨੀ ਹਨਾ? ਹਿਸਾਬ ਨਾਲ ਅਸੀਂ ਅਗਰ ਔਫਲਾਈਨ ਦੇਖੀਏ ਤੇ ਅਸੀਂ ਖੁਦ ਵਿਜਿਟ ਕਰਕੇ ਦੇਖੋ ਹੁਣ ਸਾਡੇ ਕੋਲ ਸਪੋਜ ਕਰੋ ਇਤਨੀ ਸਾਰੀ ਸ਼ੋਪਸ ਵਗੈਰਾ ਹੋ ਜਾਂਦੀਆਂ ਹਨਾ, ਇੱਕ ਕਿਸਮ ਦੀਆਂ ਬਹੁਤ ਜ਼ਿਆਦਾ ਸ਼ੋਪ ਵਗੈਰਾ ਹੋ ਜਾਂਦੀ ਹੈ ਉਹਦੇ ਵਿੱਚ ਜਾ ਕੇ ਸਾਡੇ ਕੋਲ ਅਲੱਗ ਅਲੱਗ ਤਰ੍ਹਾਂ ਦੇ ਫੈਬਰਿਕਸ ਵਗੈਰਾ ਹੋਗੇ। ਹਨਾ ਕੋਈ ਵੀ ਅਹ ਕ ਕੱਪੜੇ ਦਾ ਕਰ ਲਉ ਕੋਈ ਵਾਸ਼ਿੰਗ ਮਸ਼ੀਨ ਕਰ ਲਉ ਅਸੀਂ ਖੁਦ ਜਾ ਕੇ ਅਸੀਂ ਦੇਖ ਤਾਂ ਸਕਦੇ ਹਾਂ ਨਾ। ਕਿਉਂ ਚੀਜ਼ ਦੀਦੀ ਹੈ ਨਈ ਚੱਲਦੀ
ਜੀ ਜੀ ਜੀ।
ਤੇ ਫੈਬਰਿਕ ਦਾ ਦੇਖ ਸਕਦੇ ਕਿ ਫੈਬਰਿਕ ਅੱਛਾ ਯਾਨੀ ਅੱਛਾ ਕਲਰ ਇਸਦਾ ਜਾ ਸਕਦਾ ਹੈ ਨਹੀਂ ਜਾ ਸਕਦਾ ਕਲਰ ਉਹੀ ਹੈ ਜੋ ਸਾਨੂੰ ਚਾਹੀਦਾ ਹੈ। ਹਨਾ ਡਿਜ਼ਾਇਨ ਉਹੀ ਹੈ ਜ ਅਸੀਂ ਜੋ ਪਸੰਦ ਕੀਤਾ ਤੇ, ਐਮ ਆਰ ਪੀ ਦੇ ਹਿਸਾਬ ਨਾਲ ਅਸੀਂ ਥੋੜ੍ਹੀ, ਬਾਰਗਨਿੰਗ ਵੀ ਕਰ ਲੈਂਦੇ ਹਾਂ।
ਉਹ ਤੁਹਾਡੀ ਗੱਲ ਬਿਲਕੁਲ ਸਹੀ ਐ, ਓਨਲਾਈਨਾਂ ਚੋਂ ਨ ਹੁੰਦੀ ਨੀ ਬਾਰਗਨਿੰਗ।
ਹਾਂ, ਬਾਰਗਨਿੰਗ ਤੇ ਹੁੰਦੀ ਨੀ ਹਾਂਜੀ ਚਲੋ ਅਗਰ ਬਾ ਬਾਰਨਿੰਗ ਵੀ ਨਾ ਹੋਏ ਬਟ ਅ ਅਗਰ ਕੁਆਲਿਟੀ ਵੀ ਬਕਵਾਸ ਆ ਜਾਏ ਨਾ ਫਿਰ ਵੀ ਪੈਸੇ ਦੇ ਘੱਟ ਪੈਸੇ ਦੀ ਵੀ ਹੋ ਗਈ ਨਾ। ਪੈਸੇ ਵੀ ਸਾਡੇ ਵੇਸਟ ਹੋ ਗਿਆ, ਹਾਂਜੀ-ਹਾਂਜੀ, ਤੇ ਉਹ ਚੀਜ਼ ਨਾ ਅਸੀਂ ਕਿਸੇ ਨੂ ਨੂੰ ਦੇ ਸਕਦੇ ਹਾਂ ਇਹ ਹੁਣ ਤੁਸੀਂ ਕਹਿ ਰਹੇ ਹੋ ਜਿੱਦਾਂ ਤੁਹਾਡੀ ਫੈਮਲੀ ਨੇ ਵਿਆਹ ਲਈ ਹੇਨਾ, ਸ਼ੋਪਿੰਗ ਕਰਨੀ ਏ, ਤੇ ਵਿਆਹ ਲਈ ਅਸੀਂ ਕਿਸੇ ਨੂੰ ਵੀ ਦੇਣਦੇ ਆਂ ਨਾ ਕੱਪ ਕੱਪੜੇ ਤੇ ਉਹ ਤੁਸੀਂ ਕਿਸੇ ਨੂੰ ਦੇ ਵੀ ਨਹੀਂ ਸ ਸਕਦੇ ਇੱਕ ਤੇ ਤੁਸੀਂ ਹਫ਼ਤੇ ਦਾ ਵੇਟ ਕਰੋਗੇ ਉਹ ਤੁਹਾਡਾ ਟਾਈਮ ਵੇਸਟ ਹੋ ਗਿਆ ਤੇ ਦੂਜਾ ਤੁਸੀਂ ਕਿਸੇ ਨੂੰ ਦੇਨੇ ਯਾ ਫਿਰ ਖੁਦ ਹੀ ਪੈਨੋਗੇ ਤੇ ਤੁਹਾਡੇ ਲਈ ਉਹ ਵੀ ਨੀ ਸੂਟ ਕਰੇਗਾ। ਅੱਛਾ ਨੀ ਲੱਗੇਗਾ ਹੇਨਾ, ਤੇ ੳਫਲਾਈਨ ਦਾ ਇਹ ਹੈ ਕੇ ਤੁਸੀਂ ਖੁਦ ਵੀ ਪਾ ਕੇ ਦੇਖ ਸਕਦੇ ਹੋ ਹਾਂ ਤੁਹਾਡੇ ਤੇ ਜਚ ਰਿਹਾ ਐ ਫੈਬਰਿਕ ਅੱਛਾ ਐ ਕੁਆਲਿਟੀ ਅੱਛੀ ਐ । ਨਾਲ ਨਾਲੇ ਰੀਜਨੇਬਲ ਪ੍ਰਾਈਸ ਵਿਚ ਤੁਹਾਨੂੰ ਮਿਲ ਰਿਹਾ ਤੇ ਬਹੁਤ ਹੀ ਵਧੀਆ ਐ। ਔਫਲਾਈਨ ਤੇ ਮੈਨੂੰ, ਮੈਨੂੰ ਮੈਂ ਤੁਹਾਨੂੰ ਇਹ ਸੁਜਸਟ ਕਰਾਂਗੀ ਕਿ ਤੁਸੀਂ ਔਫਲਾਈਨ ਜਿਆਦਾ ਲੋ। ਵਧੀਆ ਰਹੇਗਾ ਹਾਂਜੀ।
ਔ ਤੇ ਮੇਰੀ ਵੀ ਸੋਚ ਇਹੀ ਹੁੰਦੀ ਹੈ ਜੀ, ਮੈਂ ਔਫਲਾਈਨ ਦੇਖੋ, ਪਰ ਚੇਂਜ ਕਰਾਂ ਕਿਉਂਕਿ ਔਨਲਾਈਨ ਇਹ ਤੁਹਾਨੂੰ ਪਤਾ ਹੈ ਵੀ? ਅੱਜ ਕੱਲ ਪਤਾ ਨੀ ਕਿਉਂ ਉਹ ਸਾਰੇ ਪਾਗਲ ਹੋਏ ਨੇ ਵੀ, ਔਨਲਾਈਨ ਦੇ ਪਿੱਛੇ ਵੀ। ਔਨਲਾਈਨ ਹੀ ਚੀਜ਼ ਖਰੀਦਣੀ, ਔਨਲਾਈਨ ਕੋਈ ਵੀ ਚੀਜ਼। ਔਨਲਾਈਨ ਤੇ ਹੈਗਾ ਜੀ, ਕੋਈ ਖਾਣ ਪੀਣ ਦੀ ਛੋਟੀ ਮੋਟੀ ਚੀਜ਼ ਹੋਵੇ ਢਾਈ ਤਿੰਨ ਸੌ ਤੱਕ ਦੀ, ਔ ਮੰਗਵਾ ਸਕਦਾ ਬੰਦਾ, ਵੀ ਪੈਸੇ ਵੇਸਟ ਵੀ ਜਾਣ ਵੀ ਕੋਈ ਮਤਲਬ ਕਿ ਕੀ ਮਾਇਡ ਨੀ ਹੋਂਦਾ ਜੀ, ਹੁਣ ਜੇ ਵਧੀਆ ਵਿਆਹ ਤੇ ਚੀਜ਼ ਲੈਣੀ ਹੈ ਤੇ ਜੇ ਆਪਾਂ ਫਿਰ
ਹਾਂਜੀ ਦੇਖੋ ਜੀ ਔਨਲਾਈਨ ਨੂੰ, ਮੇਰਾ ਪੁਆਇੰਟ ਔਫ ਵਿੳ। ਇਹੀ ਹੈ ਕਿ ਔਨਲਾਈਨ ਅਸੀਂ ਤਬ ਤੱਕ ਯੂਜ ਕਰੀਏ, ਜਦ ਤੱਕ ਸਾਨੂੰ ਕੋਈ ਐਮਰਜੈਂਸੀ ਨਾ। ਪੈ ਜਾਏ ਹੈਨਾ। ਹਾਂ ਸਾਨੂੰ ਹੁਣ ਐਮਰਜੈਂਸੀ ਹੈ ਕੋਈ, ਅਸੀਂ ਬਾਹਰ ਨਹੀਂ ਜਾ ਸਕਦੇ ਅਸੀਂ ਬਿਮਾਰ ਕੁਛ ਵੀ ਹੈ, ਸਾਡੇ ਘਰ ਕੋਈ ਨੀ ਹੈ ਜਾਣ ਵਾਲਾ, ਫਿਰ ਅਸੀਂ ਔਨਲਾਈਨ ਅਸੀਂ ਕਰ ਸਕਦੇ ਆਂ ਹੈਨਾ, ਹੁਣ ਦੇਖੋ ਮੇਨ ਮੇਕ ਕੁੜੀ ਆ, ਬਟ ਮੈਂ ਮੈਂ ਇਹ ਤੁਹਾਨੂੰ ਦੱਸ ਸਕਦੀ ਹਾਂ ਕਿ ਔਫਲਾਈਨ ਤੋਂ ਜ਼ਿਆਦਾ ਬੇ ਔਨਲਾਈਨ ਤੋਂ ਜ਼ਿਆਦਾ ਬੈਟਰ ਔਫਲਾਈਨ ਹੈ, ਕਿਉਕਿ? ਕਿਉਂਕਿ ਔਨਲਾਈਨ ਦੇ ਵਿੱਚ ਅੱਜ ਕੱਲ੍ਹ ਸਾਰੀਆਂ ਕੁੜੀਆਂ ਬਹੁਤ ਜ਼ਿਆਦਾ ਲੈਂਦੀਆਂ ਨੇ। ਸ਼ੋਪਿੰਗ ਵਗੈਰਾ ਕੁੜੀਆਂ ਦੇ ਹੀ ਬਹੁਤ ਜ਼ਿਆਦਾ। ਕਰਦੀ ਹੈ ਸਹੀ ਵਿੱਚ ਹਾਂ ਉਹ ਤੇ ਤੁਹਾਨੂੰ ਵੀ ਪਤਾ ਹੋਏਗਾ, ਤੁਹਾਡੇ ਘਰੇ ਵੀ। ਭੈਣ ਵਗੈਰਾ ਹੋਏਗੀ ਹੈਨਾ, ਤੇ ਜ਼ਿਆਦਾ ਹਾਂ ਇਹਦੇ ਵਿੱਚ ਹੀ ਟਾਈਮ ਤੇ ਉਲਟਾ ਟਾਈਮ ਤੇ ਇਸ ਹਫਤੇ ਦਾ, ਤੇ ਜਦੋਂ ਚੀਜ਼ ਆਏ ਉਹ ਵੀ ਸਹੀ ਨਾ ਆਏ ਤੇ ਉਹ ਉਧਰੋਂ ਦਿਲ ਵਿਚਾਰ ਐ ਸਾਡਾ, ਮਨ ਹੀ ਪਰੇਸ਼ਾਨ ਹੋ ਜਾਂਦਾ ਕਿ ਚੀਜ਼ ਮੰਗਾਈ ਸੀ, ਔ ਵੀ ਨੀ ਸਹੀ ਆਈ ਤੇ ਪੈਸੇ ਵੀ ਵੇਸਟ ਗਏ। ਸਾਡੇ ਤੇ ਔਫਲਾਈਨ ਏ। ਕਿ ਚਲੋ ਸਗੋਂ ਅਸੀਂ, ਕੋ ਆਪੇ ਜਾ ਕੇ। ਜਾਂ ਕੇ ਵਿਜਿਟ ਕਰਕੇ ਚੀਜ਼ ਤਸੱਲੀ ਨਾਲ ਤੇ ਲੈ ਸਕਦੇ ਨਾ, ਅਹ ਸੈਟਿਸਫੈਕਸ਼ਨ ਤੇ ਹੋ ਜਾਂਦੀ ਹੈ ਨਾ। ਤੁਹਾਨੂੰ ਕਿ ਹਾਂ ਅਸੀਂ ਚੀਜ਼ ਲਈ ਹੈ, ਔਰ ਵਧੀਆ ਲਈ ਹੈ, ਅਸੀਂ ਪਾਗੇ ਇਸਨੂੰ ਲਾਗੇ ਇਹਨੂੰ ਤਾਂ ਘਰੇ। ਸਜਾ ਕੇ ਰੱਖਾਂਗੇ, ਜੋ ਵੀ ਹੈ ਹੈਨਾ।
ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ।
ਹਾਂਜੀ ਹਾਂਜੀ ਹਾਂਜੀ ਹੁਣ ਅੱਜ ਕੱਲ੍ਹ ਤੇ ਬਲਿੰਕਿਟ ਵੀ ਚੱਲ ਪਿਆ ਹੈ, ਹੁਣ ਦੇਖੋ? ਬਲਿੰਕਿਟ ਦੇ ਵਿੱਚ ਚਲੋ ਭਾਵੇਂ। ਦਸ ਮਿੰਟ ਤੱਕ, ਜਾਂ ਦਸ ਪੰਜ ਮਿੰਟ ਤੱਕ, ਆ ਜਾਂਦਾ, ਬਟ ਇਹ ਹੈ ਕਿ ਹੈ ਔ, ਔ ਵੀ। ਵੀ ਬਹੁਤ ਮਹਿੰਗਾ ਹੈ ਉਧਰ-ਉਧਰ ਵੀ ਮਤਲਬ।
ਤੇ ਨਾ ਆਪਾਂ ਜੇ ਆਪਾਂ ਕਹੀਏ ਔਨਲਾਈਨ ਬੇਕਾਰ ਹੈਗਾ ਬੇਕਾਰ ਵੀ ਨੀ ਕਹਿ ਸਕਦੇ।
ਹਾਂ ਨਹੀਂ-ਨਹੀਂ ਆਪਣੇ ਭਾਈ ਦੇਣ ਬਿਲਕੁਲ-ਬਿਲਕੁਲ-ਬਿਲਕੁਲ ਉਹੀ ਨਾ। ਮੇਰੀ ਉਹ ਇੱਕ ਚੀਜ਼ ਕਹਿੰਦੀ ਕਿ ਅਸੀਂ ਕਿਸੇ ਚੀਜ਼ ਨੂੰ ਮਾੜਾ ਨਹੀਂ ਕਹੇ। ਸਕਦੇ ਬਟ ਹਾਂ ਕਿੱਧਰ ਐਮਰਜੈਂਸੀ-ਐਮਰਜੈਂਸੀ ਹੋਵੇ ਸਾਡੇ ਉਹੀ ਕੰਮ ਆਏਗਾ ਬਾਅਦ ਵਿੱਚ ਭਾਵੇਂ।
ਹੁਣ ਤੁਸੀਂ ਵੇਖੋ ਰਾਤੀ ਗਿਆਰਾਂ ਬਾਰਾਂ ਵਜੇ ਸਾਰੇ ਸਟੋਰ ਸਭ ਕੁਝ ਬੰਦ। ਹੋ ਜਾਂਦਾ ਜੀ ਫਿਰ ਉਸ ਟਾਈਮ ਬਲਿੰਕਟ ਵਗੈਰਾ ਇਹ ਚੀਜ਼ਾਂ ਕੰਮ ।
ਬਿਲਕੁਲ-ਬਿਲਕੁਲ ਸਹੀ ਗੱਲ ਹੈ ਹੁਣ ਦੇਖੋ ਕਈ ਵਾਰ ਰਾਤ ਨੂੰ ਅਹ। ਕਿਸੇ ਨੇ ਪਾਰਟੀ ਵਗੈਰਾ ਕਰਨੀ ਹੋ ਹਨਾ ਪੀਜ਼ਾ ਵਗੈਰਾ ਕੁਛ ਵੀ ਮੰਗਵਾਉਣਾ ਹੋਏ। ਇਹ ਵੀ ਐਜ-ਐਜ ਆ ਔਨਲਾਈਨ ਹੀ ਹੋ ਗਿਆ ਨਾ। ਐਮ ਸੋਰੀ ਕੀ ਕਹਿੰਦੇ ਇਸ ਨੂੰ। ਹਾਂ ਬਲਿੰਕਟ ਵਿੱਚੋਂ ਵੀ ਅਸੀਂ ਮੰਗਵਾ ਸਕਦੇ ਹਾਂ ਕੁਛ ਵੀ ਸਬਜ਼ੀਆਂ ਵਗੈਰਾ ਹੋ ਗਈਆਂ ਅਮ। ਪੀਜ਼ਾ ਲਈ ਕੁਛ ਵੀ ਮਤਲਬ ਓਦਾ ਜ਼ੋਮੈਟੋ ਵਗੈਰਾ ਸਭ ਕੁਛ ਹਾਂਜੀ-ਹਾਂਜੀ-ਹਾਂਜੀ।
ਸਾਰੇ ਔਨਲਾਈਨ ਸਮਾਨ ਹੀ ਕਰਦੇ ਹੈ ਡਿਲੀਵਰ।
ਹਾਂ ਹਾਂਜੀ-ਹਾਂਜੀ ਉਹੀ ਨਾ ਇਹਨਾਂ ਦਾ ਵੀ ਹੈ। ਫਾਇਦਾ ਬਹੁਤ ਫਾਇਦਾ ਵੀ ਹੈ ਬਟ ਇਹ ਹੈ ਕਿ ਅਸੀਂ ਹੁਣ ਜਿੱਦਾਂ ਘਰੇ ਬੈਠ ਕੇ ਅਸੀਂ ਬਹੁਤ। ਜ਼ਿਆਦਾ ਲੇਜ਼ੀ ਹੋ ਗਿਆ ਸੀ। ਸਹੀ ਜਿਹੜੀ ਗੱਲ ਹੈ ਹਾਂ ਸਾਨੂੰ ਹੁਣ ਇਹ ਆ ਗਿਆ ਕਿ ਚਲੋ ਯਾਰ। ਔਨਲਾਈਨ ਹੈ ਤੇ ਚਲੋ ਔਨਲਾਈਨ ਮੰਗ ਲਵਾਂਗੇ ਕੋਈ ਉਹ ਨੀ ਹੋਏਗਾ ਸਾਨੂੰ ਕੌਣ ਜਾਏਗਾ ਬਾਰ ਜੇ ਵੋ ਹਨਾ, ਉਹ ਉਹ ਉਸ ਚੀਜ਼ ਪਿੱਛੇ ਇਹ ਵੀ ਹੈ ਕਿ ਸਾਡੀ ਹੈਲਥ ਤੇ ਵੀ ਅਸਰ ਪੈਂਦਾ। ਕਿ ਅਸੀਂ ਬਿਲਕੁਲ ਹਾਂ, ਇਸ ਚੀਜ਼ ਤੋਂ ਦੇਖਿਆ ਜਾਵੇ ਆਫਲਾਈਨ ਨੂੰ ਦੇਖਿਆ ਜਾਏ ਕਿ ਸਾਡੀ ਹੈਲਥ ਤੇ ਅਸਰ ਪੈਂਦਾ ਅਗਰ, ਅਸੀਂ ਔਨਲਾਈਨ ਲਈਏ ਤੇ ਸਾ ਬਸ ਘਰੋਂ ਹੀ ਸਭ ਕੁਛ ਮੰਗਗਾਉਂਦੇ ਰਹੀਏ ਮੰਗਵਾਉਂਦੇ ਰਹੀਏ ਤੇ, ਜਾਣਾ ਕੋਈ ਹੈ ਨਹੀਂ ਕਿਸੇ ਨੇ ਹਨਾ ਤੇ ਚਲੋ ਪਹਿਲੇ ਆਣ ਨਹੀਂ ਸੀ ਤੇ ਸਾਰੇ ਬਾਹਰ ਤੋਂ ਹੀ ਲੈਂਦੇ ਸੀ ਹਨਾ ਖੁੱਦ ਜਾ ਕੇ ਜਿਨਾਂ ਕੋਲ ਗੱਡੀਆਂ ਨੇ, ਤੇ ਚਲੋ ਗੱਡੀਆਂ ਤੇ ਹੀ ਜਾਂਦੇ ਹਨ ਬਟ ਇਹ ਕਿ ਚੱਲ ਫਿਰ ਕੀ, ਕੇ ਆਪਣੀ ਹੈਲਥ ਦਾ ਬਿਲਕੁਲ-ਬਿਲਕੁਲ-ਬਿਲਕੁਲ, ਹਾਂਜੀ-ਹਾਂਜੀ-ਹਾਂਜੀ,
ਜਾਣਾ ਹੁੰਦਾ ਸੀ ਪਹਿਲਾਂ
ਹਾਂ ਪਹਿਲੇ ਤਾਂ ਇਤੇ ਗੱਡੀਆਂ ਵਗੈਰਾ ਵੀ ਨਹੀਂ ਸਨ ਕਿਸੇ ਕੋਲ ਜਿਹਨਾਂ ਕੋਲ ਨਹੀਂ ਸਨ ਉਹ ਤੇ ਵਿਚਾਰੇ ਪੈਦਲ ਹੀ ਜਾਂਦੇ ਸੀ ਨਾ
ਸਹੀ ਗੱਲ ਆ ਜੀ, ਬੱਟ ਟਾਈਮ ਦੇ ਨਾਲ ਵੇਖੋ ਵਕਤ ਨਾਲ ਬਦਲਦਾ ਰਹਿੰਦਾ ਸਭ ਕੁਛ,
ਬਿਲਕੁਲ ਹਾਂਜੀ-ਹਾਂਜੀ-ਹਾਂਜੀ, ਟਾਈਮ ਦੇ ਨਾਲ ਹਰ ਚੀਜ਼ ਬਦਲਦੀ ਹੈ ਦੇਖੋ ਪਹਿਲੇ ਆਫਲਾਈਨ ਦਾ ਵਾਲਾ ਆਨਲਾਈਨ ਵਾਲਾ ਨਹੀਂ ਸੀ ਉਹਨਾਂ ਨਾਲ ਤਾਂ ਆਨਲਾਈਨ ਆਇਆ ਦੇ ਬੰਦੇ ਮਤਲਬ ਉਹ ਗੇਮ ਕਿ ਚਲੋ ਸਾਡਾ ਟਾਈਮ ਨਿਕਲ ਰਿਹਾ ਅਸੀਂ ਚੀਜ਼ ਘਰੇ ਮੰਗਵਾ ਸਕਦੇ ਹਾਂ ਜਿਹਨਾਂ ਦੇ ਘਰ, ਕੋਈ ਹੈ ਨਹੀਂ ਤੇ ਉਹ ਉਹਨਾਂ ਦੇ ਲਈ ਹੈ ਕਿ ਚਲੋ ਉਸ ਘਰੇ ਮੰਗਵਾ ਸਕਦੇ ਨੇ ਚੀਜ਼ਾਂ ਜਾ ਨੀ ਪਾਂਦੇ ਜੋ ਇਹ ਤੇ ਚਲੋ ਵਧੀਆ ਹੈ ਸਾਡੀਆਂ ਮੰਮੀਆਂ ਵਗੈਰਾ ਲਈ ਮੰਮੀ ਡੈਡੀ ਉਹਨਾਂ ਦੇ ਲਈ ਚਲੋ ਜਾ ਨਹੀਂ ਸਕਦੇ ਥੋੜੇ ਬਜ਼ੁਰਗ ਹੋ ਗਏ ਹਨ ਸਾਡੇ ਲਈ ਤੇ ਚਲੋ ਅਸੀਂ ਜਾ ਹੀ ਸਕਦੇ ਹਾਂ।
ਬਿਲਕੁਲ ਸਹੀ ਗੱਲ ਹੈ ਜੀ ਉਹੀ ਵੀ ਆਪਣੀ ਹਰ ਚੀਜ਼ ਦੇ ਆਪਣੇ ਫਾਇਦੇ ਨੁਕਸਾਨ ਹੈ। ਹੁਣ ਐ ਵੇਖੋ, ਔਨਲਾਈਨ ਚੱਲ ਗੇ ਜਾਂਦੇ ਔਫਲਾਈਨ ਦੁਕਾਨਾਂ ਹੈਗ ਨੇ ਇਹਨਾਂ ਦਾ ਕਿੰਨਾ ਕੰਮ ਘੱਟ ਹੋ ਗਿਆ ਰੋਜ਼ਗਾਰ, ਕਿੰਨਾ ਘੱਟ
ਹਾਂ ਉਹ ਹਾਂ ਉਹ ਹੁਣ ਦੇਖੋ ਨਾ ਜਿਹਨਾਂ ਦਾ ਰੁਜ਼ਗਾਰ ਹੀ ਅਹੁ ਕੌਣ ਵਗੈਰਾ ਹੈ ਉਹ ਉਹੀ ਚੀਜ਼ਾਂ ਅਸੀਂ ਆਫ ਔਨਲਾਈਨ ਲੇ ਰਹੇ ਆ ਤੇ ਉਹਨਾਂ ਦਾ ਦਾ, ਤੇ ਬਿਚਾਰਿਆਂ ਦਾ ਨੁਕਸਾਨ ਹੀ ਹੋ ਗਿਆ ਇੱਕ ਕਿਸਮ ਦਾ, ਉਹਨਾਂ ਦੀ ਤੇ ਹਨਾ ਬਿਕਨੀ ਘੱਟ ਹੀ ਹੋ ਗਈ ਹੈ ਐ,
ਜੀ ਜੀ,
ਹਾਂਜੀ ਹਾਂਜੀ ਤਾਂ ਕਰਕੇ ਮੈਨੂੰ ਇਦਾਂ ਇਹੀ ਲੱਗਦਾ ਕਿ ਆਫਲਾਈਨ ਵੀ ਠੀਕ ਹੈ ਬਟ ਜਿਆਦਾ ਮੈਨੂੰ ਬੈਟਰ ਆਫਲਾਈਨ ਲੱਗ ਰਿਹਾ ਆਨਲਾਈਨ ਵੀ ਠੀਕ ਹੈ ਬੈਟਰ ਮੈਨੂੰ
ਬੈਟਰ ਮੈਨੂੰ ਵੀ ਲੱਗਦਾ ਆਫਲਾਈਨ ਵਰਾਇਟੀ ਦੇ ਤੌਰ ਤੇ ਵੀ ਬੰਦੇ ਨੂੰ ਤੁਸੀਂ ਕਹਿ ਕੇ ਕਹਿ ਵੀ ਸਕਦੇ ਹੋ ਕੱਲ ਨੂੰ ਵੀ ਇਹ ਚੀਜ਼ ਮੇਰੀ ਵੀ ਜਿਹੜੀ ਹੈਗੀ ਹੈ ਖਰਾਬ ਨਿਕਲੀ ਹੈ ਜੀ ਤੇ ਬੰਦਾ ਤੁਹਾਡਾ ਰਿਲੇਸ਼ਨ ਹੁੰਦੇ ਉਹਦੇ ਨਾਲ ਉਹ ਕਰ ਲੈਂਦਾ ਜੀ ਵਾਪਸ ਪਰ ਔਨਲਾਈਨ ਮੇਰੇ ਹਿਸਾਬ ਨਾਲ ਐਸਾ ਕੋਈ
ਸਕਦੇ ਹਾਂਜੀ ਜੀ ਆਫ਼ ਨ ਤੇ ਅਸੀਂ ਕਹਿ ਨਹੀਂ ਹਾਂ ਕੈਂਸਲ ਤਾਂ ਹੈ ਬਟ ਕਈ ਐਪਸ ਐਸੀਆਂ ਜਿਹਦੇ ਵਿੱਚ ਕੈਂ ਦਾ ਵੀ ਹੋ ਨਹੀਂ ਹੈ ਹਨਾ ਓਪਸ਼ਨ ਕਈ ਐ ਪਦੇ ਐਸੀ ਹੁੰਦੀਆਂ ਜਿਹਦੇ ਵਿੱਚ ਕੈਂਸਲ ਦਾ ਆਪਸ਼ਨ ਹੀ ਨਹੀਂ ਆੁੰਦਾ ਤੇ ਓਦੇ ਵਿਚ ਤਾਂ ਚਲੋ ਕੈਂਸਲ ਦਾ ਆਪਸ਼ਨ ਨ ਹੈ ਇੱਕ ਤੇ ਪੇਮੈਂਟ ਵੀ ਗਈ ਤੇ ਦੂਜਾ ਅਗਰ ਸਪੋਜ ਕਰੋ ਕਈ ਵਿੱਚ ਨਾ ਕੈਸ਼ ਆਨ ਡਿਲੀਵਰੀ ਨਹੀਂ ਆਉਂਦੀ ਨਾ ਆਨਲਾਈਨ ਪੇਮੈਂਟ ਕਰਨੀ ਪੈਂਦੀ ਹੈ ਤੇ ਇੱਕ ਵਾਰੀ ਪੇਮੈਂਟ ਵੀ ਚਲੀ ਗਈ ਅਤੇ ਦੂਜਾ ਚਲੋ ਤੁਹਾਡੀ ਕੁਆਲਿਟੀ ਵੀ ਬਕਵਾ ਹਾਂ ਸਮਾਨ ਵੀ ਸਹੀ ਨੀ ਆਇਆ ਬਿਲਕੁਲ ਵੀ ਹੋਇਆ ਮੇਰੇ ਨਾਲ ਵੀ ਹੋਇਆ ਇੱਕ ਵਾਰ ਹੋਇਆ ਉਸ ਤੋਂ ਬਾਅਦ ਤੇ ਮੈਂ ਥੋੜਾ ਹੋ ਗਈ ਹਾਂ ਕਿ ਚਲੋ ਠੀਕ ਹੈ ਇੱਕ ਵਾਰੀ ਮੈਂ ਵੀ ਸਮਾਨ ਹਾਂ, ਹਾਂਜੀ ਹਾਂਜੀ ਹਾਂਜੀ।
ਹਾਂਜੀ, ਕੀ ਕਹਿ ਰਹੇ ਹੋ ਤੁਸੀਂ?
ਮੈਂ ਕਿਹਾ ਇੱਕ ਵਾਰੀ ਤੇ ਸਾਡੇ ਨਾਲ ਵੀ ਹੋ ਗਿਆ ਸੀ ਸਕੈਮ, ਤੇ ਅ ਉਹ ਕਿ ਸਮਾਨ ਮੰਗਵਾਇਆ ਬਟ ਕੁਆਲਿਟੀ ਅੱਛੀ ਨਹੀਂ ਆਈ, ਇੱਕ ਵਾਰੀ ਸਮਾਨ ਮੰਗਵਾਇਆ ਆਇਆ ਵੀ ਨੀ ਉੱਪਰ ਤੋਂ ਕਹਿਣ ਲੱਗੇ ਕਿ ਤੁਸੀਂ ਇਤਨੀ ਪੇਮੈਂਟ ਪਾਉ ਤੇ ਤੁਹਾਡਾ ਸਮਾਨ ਤੁਹਾਡੇ ਤੋਂ ਪੁੱਜ ਜਾਏਗਾ। ਫੇਰ ਉਹ ਹੈਗੀ ਅਸੀਂ ਪੇਮੈਂਟ ਨਹੀਂ ਪਾਈ, ਸਮਝ ਹੀ ਆ ਗਈ ਕਿ ਖਾਲੀ ਪੇਮੈਂਟ ਤੇ ਚਲੀ ਗਈ। ਚਲੀ ਗਈ, ਦੂਜੀ ਪੇਮੈਂਟ ਤੇ ਸਾਨੂੰ ਇਹ ਹੋ ਗਿਆ ਕਿ ਚਲੋ ਬਚ ਗਿਆ, ਚਲ ਹੁਣ ਲਾਸਟ ਇਹੀ ਸੁਜੈਸ਼ਨ ਦਿਆਗੀ, ਕਿ ਦੋਨੋ ਵਧੀਆ ਨੇ ਬਟ ਅਗਰ ਆਪਣੀ ਹੈਲਥ ਨੂੰ ਦੇਖ ਦੇਖਿਆ ਜਾਏ ਤੇ ਤੁਹਾਡੀ ਆਫਲਾਈਨ ਵਧੀਆ ਹੈ, ਕਿ ਤੁਸੀਂ ਖੁਦ ਹੀ ਦੇਖ ਕੇ ਲੈ ਸਕ ਸਕਦੇ ਹੋ, ਚੀਜ਼ ਸੈਟਿਸਫੈਕਸ਼ਨ ਨਾਲ
ਜੀ ਜੀ ਭੈਣੇ, ਕੋਈ ਨੀ ਮੈਂ ਜੇ ਜਾਨਾ ਔਫਲਾਈਨ ਹੀ ਲੈ ਕੇ ਆਦਾ ਮੈਂ
ਓਕੇ ਓਕੇ ਓਕੇ, ਥੈਂਕ ਯੂ। ਵੈਲਕਮ ਜੀ ਓਕੇ।